ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਵਧੀਆ, ਵਧੀਆ ਹੋਰ ਤੁਸੀਂ ਸੁਣਾਓ?
ਵਧੀਆ, ਹੋਰ ਪਰਿਵਾਰ ਠੀਕ ਆ?
ਹਾਂਜੀ, ਹਾਂਜੀ ਤੁਸੀਂ ਦੱਸੋ ਵਧੀਆ ਤੁਹਾਡੇ?
ਵਧੀਆ, ਵਧੀਆ ਹੋਰ।
ਹੂੰ ਹੋਰ? ਬਸ ਇਹੀ ਅੱਜ ਕੱਲ੍ਹ ਪੋਲਿਊਸ਼ਨ ਵਗੈਰਾ ਜ਼ਿਆਦਾ ਹੋ ਰਿਹਾ ਸੀ ਮੈਂ ਕਿਹਾ ਥੋੜ੍ਹੀ ਬਹੁਤ ਚਰਚਾ ਕਰ ਲਈਏ ਪੋਲਿਊਸ਼ਨ ਵਗੈਰਾ ਦੇ ਬਾਰੇ ਚ ਬਹੁਤ। ਸਾਹ ਲੈਣ ਨੂੰ ਵੀ ਦਿੱਕਤ ਹੁੰਦੀ ਹੈ ਅੱਜ ਕੱਲ੍ਹ ਦੇ ਐਸਾ ਸਮਾ ਆ ਗਿਆ ਹੈ।
ਹਾਂਜੀ, ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ।
ਹਾਂਜੀ, ਹੁਣ ਤੁਸੀਂ ਬਾਹਰ ਦਾ ਦੇਖ ਲੋ, ਬਾਹਰ ਦੇ ਜੀਰੋ ਪਰਸੈਂਟ ਮਤਲਬ ਕਿ ਸਭ ਤੋਂ ਵਧੀਆ ਕਨੇਡਾ ਚ ਹੈ ਤ ਮਤਲਬ ਉੱਧਰ ਇੱਕ ਪਰਸੈਂਟ ਵੀ ਪੋਲਿਊਸ਼ਨ ਨਹੀਂ ਹੈਗਾ। ਕਨੇਡਾ ਦਾ ਜਿਹੜਾ ਉਹ ਹੈ ਨਾ ਕੰਟਰੀ, ਉੱਧਰ ਇੱਕ ਪਰਸੈਂਟ ਵੀ ਪੋਲਿਊਸ਼ਨ ਔਰ ਆਪਣਾ ਇੰਡੀਆ ਦੇਖ ਲੋ ਭਰਿਆ ਪਿਆ ਸਾਡੀ ਆਪਣੀ ਲੋਕਲ ਹੀ ਦੇਖਲੋ ਦੂਰ ਮੈ ਜਾਓ ਗੱਲੀਆਂ ਗੱਲੀਆਂ ਇੱਥੇ ਫੈਕਟਰੀਆਂ ਨ।
ਫੈਕਟਰੀਆਂ ਦੇ ਕਾਰਨ ਜਿਹੜਾ ਬਾਹਰ ਗੰਦ ਛੱਡ ਦਿੰਦੇ ਨੇ ਹੋਰ ਜਿਹੜਾ ਗੰਦਾ ਪਾਣੀ ਛਡਦੇ ਨੇ ਨਾ ਉਹਦੇ ਕਰ ਕੇ। ਦਾ ਹੋਇਆ ਜਾਂ ਮਰੇ ਹਿਸਾਬਲਾ ਤੇ
ਹਾਂਜੀ, ਹਾਂਜੀ ਇਹ ਤੇ ਗੱਲ ਹੈ।
ਜਿਹੜੇ ਵਹੀਕਲ ਹੋ ਗਏ ਹੋਰ ਵਹੀਕਲ ਦੇ ਕਾਰਨ ਬਹੁਤ ਜ਼ਿਆਦਾ ਹੋਇਆ ਪਿਆ ਧੁ ਧੁੰਆ ਹੋਇਆ ਨਾ ਜੀ। ਵਹੀਕਲ ਹੋ ਗਏ ਹੋਰ ਵੀ ਬਹੁਤ ਚੀਜ਼ਾਂ ਨੇ।
ਸਹੀ, ਗੱਲ ਹੈ।
ਮ ਜਾ ਹੈਣਾ ਕਿ
ਹਾਂਜੀ, ਹਾਂਜੀ।
ਬ ਬਹੁਤ, ਬਹੁਤ ਗੰਦ ਮਚਾਇਆ ਹੋਇਆ ਜਿਵੇਂ ਹੁਣ ਸਾਡੇ ਇੱਧਰ ਬਿਹਾਰ ਤੋਂ ਆਉਂਦੇ ਨੇ ਬੰਦੇ ਕੰਮ ਕਰਨ ਲਈ ਹੁਣ ਆਉਂਦਾ ਬਿਹਾਰ ਉੱਧਰੋਂ ਤਾਂ ਰਾਣਾ ਈ ਫੋਰਨ ਏ। ਜਿਵੇ ਅਸੀਂ ਫੋਰਨ ਜਾਂਦੇ ਹਾਂ ਕੰਮ ਵਗੈਰਾ ਕਰਨ ਲਈ ਉਹ ਓਧਰੋਂ ਇ ਧਰ ਆਉਂਦੇ ਸਾਡੇ ਬਿਹਾਰ, ਬਿਹਾਰ ਤੋਂ ਇੱਧਰ ਲੋਕਲ ਆ ਹਰਿਆਣਾ ਵਗੈਰਾ ਸ਼ਹਿਰ ਆਂਦੇ ਨੇ ਕੰਮ ਕਰਨ। ਇਹ ਨ ਨੇ ਫੈਕਟਰੀਆਂ ਦਾ ਜ਼ਿਆਦਾ ਹੀ ਗੰਦ ਪਾਇਆ ਹੋਇਆ ਫੈਕਟਰੀਆਂ ਚਲਾਉਦੇ ਨੇ
ਹਾਂਜੀ ਸਹੀ ਗੱਲ ਹੈ ਬਿਲਕੁਲ ਅ ਬਹੁਤ ਜ਼ ਗੰਦ ਪਾਇਆ ਉਹਨਾਂ ਨੇ ਖਣਾ ਬਹੁਤ ਜ਼ਿਆਦਾ ਹੀ ਗੰਦ ਪਾਇਆ ਪਿਆ ਉਹਨਾਂ ਨੂੰ ਫੈਕਟਰੀਆਂ ਅੱਜ ਬਾਈਕਾਂ ਵੇਖੋ ਬਾਈਕਾਂ ਅੱਜ ਕ੍ਹ ਦੀਵਾਲੀ ਦੇ ਪਟਾਕੇ ਵਜਦੇ ਨੇ ਕਿੰਨੇ ਪਟਾਕੇ ਵਜ ਜਾਂਦੇ ਨੇ ਇਹਨਾਂ ਧੂੰਆਂ ਫੈਲਦਾ ਉਹ ਵੀ ਸਰਕਾਰ ਨੂੰ ਬੈਨ ਲਉਣਾ ਚਾਹੀਦਾ ਉਹੀ ਕੰਮ ਤੇ ਹੈ ਜ ਬੈਨ ਲਾਣਾ ਚਾਹੀਦਾ ਪੂਰਾ ਹਨਾ ਜੀ ਹਰ ਕੰਮ ਤੇ ਬੈਨ ਲਾਉਣਾ ਚਾਹੀਦਾ ਸਰਕਾਰ ਨੂੰ ਤੁਸੀਂ ਹੁਣਾ ਅੱਜ ਕੱਲ ਇੰਨਾ ਇੰਨਾ ਉਹ ਕੀਤਾ ਅੱਜ ਕੱਲ੍ਹ ਪਟਾਕੇੇ ਬਚੇ ਦਿੱਲੀ ਬੈਨ
ਬਿਲਕੁਲ ਸਹੀ ਗੱਲ ਹੈ ਅੰਬਰਿਤਸਰ ਪੰਜਾਬ ਸਾਈਡ ਸਭ ਬੈਨ ਹੈਗਾ ਐ ਚੀਜ਼
ਪਟਾਕਿਆ ਗਿਆ, ਹਨਾ ਜੀ
ਹੂੰ ਆਪਣੇ ਲੋਕਲ ਹੀ ਬਸ ਚੱਲ ਜਾਂਦੇ ਕਿਉਂਕਿ ਪੁਲਿਸ ਹੀ ਇੱਧਰ ਹੈਗੇ ਨੇ ਪੈਸੇ ਪੂਸੇ ਖਾਣ ਆਲੇ ਬੈਠੇ ਨੇ ਤਾਂ ਕਰਕੇ ਚੱਲ ਜਾਂਦਾ ਨਈ ਤੇ ਇੱਧਰ ਵੀ ਹੁਣ ਡੋਰ ਵਗੈਰਾ ਵੇਖ ਲੋ ਇੱਧਰ ਕੀ ਕਹਿੰਦੇ ਨੇ ਪਤੰਗਾਂ ਉੱਡਦੀਆਂ ਪੰਜਾਬ ਸੈਡ ਬਿਲਕੁਲ ਨੀ ਉੱਡਦੀਆਂ
ਹਾਂ-ਹਾਂ। ਹਾਂਜੀ ਹਾਂਜੀ
ਹਾਂਜੀ
ਹਾਂ ਬਹੁਤ ਜ਼ਿਆਦਾ ਵੈਸੇ ਪੋਲਿਊਸ਼ਨ ਤੇ ਬਹੁਤ ਜ਼ਿਆਦਾ ਫੈਲ ਅੱਜ ਕੱਲ ਹਰ ਟਾਈਮ ਇਨਾ ਤੁ
ਤੇ ਉਸ ਤੋਂ ਬਾਅਦ ਬਿਮਾਰੀਆਂ ਬਹੁਤ ਤੋਰੀਆਂ ਉਹਦੇ ਨਾਲ ਸਾਹ ਲੈਣ ਦੀ ਦਿੱਕਤ ਹੋ ਜਾਂਦੀ
ਤੁਸੀਂ ਅੱ ਕੱਲਖੋ ਟਾਵਰ ਕਿੰਨੇ ਫਾਈਵ ਜੀ ਰ ਲੱਗ ਗਏ ਨੇ ਅੱਜਕੱਲ ਕੋਈ ਪੰਛੀ ਕੋਈ ਪੰਛੀ ਪੰਛੀ ਕੋਈ ਨ ਕੋਈ ਵੀ ਦਿਨ ਸਾਨੂੰ ਕੋਈ ਵੀ ਦਿਨ ਪੰਚੀ ਪੰਚੀ
ਹਾਂਜੀ ਔਰ ਉਈ ਕਿਸੀ ਟਾਈਮ ਆਪਣੇ ਸਾਡੇ ਦਾਦੇ ਪਟਦਾਦੇ ਦੱਸਦੇ ਸੀ ਪਹਿਲੇ ਇੰਨੇ ਮੋਰ ਆ ਕੇ ਬਹਿੰਦੇ ਸੀ ਛੱਤਾਂ ਦੇ ਸਵੇਰੇ ਉੱਠਦੇ ਨਾਲ ਕੋਇਲਾਂ ਦੀ ਆਵਾਜ਼ਾਂ ਆਉਂਦੀ ਸੀ, ਉਹ ਹੁਣ ਤੇ ਕੁਛ ਹੈ ਹੀ ਨਹੀਂ ਆਪਸ ਖਾਨਾ ਆਪਣੀ ਮੋਰ ਵਗੈਰਾ ਆਪਾਂ ਆਪ ਨੀ ਵੇਖੇ ਐਨੇ ਜਲਦੀੇ ਉਹ ਕਦੀ ਵਿਰਲਾ ਵੇਖ ਜਾਂਦਾ ਐ। ਖੇਤਾਂ ਚ ਇੱਕ
ਹਾਂ ਸਹੀ ਕਿਆ ਤੁਸੀਂ ਸਹੀ ਕਿਆ ਬਿਲਕੁਲ
ਹੂੰ, ਬਾਏ-ਬਾਏ ਬਹੁਤ ਜ਼ਿਆਦਾ ਪੋਲਿਊਸ਼ਨ ਹੋਣ ਦੇ ਕਾਰਨ ਬਹੁਤ ਦਿੱਕਤ ਹੋ ਰਹੀ ਹੈ, ਬਹੁਤ
ਗ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਸਾਹ ਲੈਣ ਜਿਵੇਂ ਤੁਸੀਂ ਅੱਜ ਕੱਲ੍ਹ ਬੰਦੇ ਜਿਹੜੇ ਤੂੰ ਕੂੜਾ -ਕੂੜਾ ਹੁੰਦਾ, ਉਹਨੂੰ ਅੱਗ ਲਾ ਦਿੰਦੇ ਨੇ
ਹਾਂਜੀ ਹਾਂਜੀ ਹਾਂਜੀ ਉਹਨੂੰ ਇੱਕ ਹਾਂਜੀ ਇਹ ਪਿੱਛੇ ਇੱਕ ਸਰਕਾਰ ਨੇ ਚਲਾਈ ਤੇ ਸੀ ਮਤਲਬ ਕਿ ਖੇਤਾਂ ਚ ਉਹਨੂੰ ਦੱਬ ਤੋ ਜਾ ਕੇ ਜਿਵੇਂ ਹੁਣ ਹੈ ਰੋ ਮਟੀਰੀਅਲ ਕੱਚਾ ਹੈਗਾ ਸਕਰੈਬ ਸਕਰੂਬ ਹੋ ਗਈ ਤੁਹਾਡੀ ਕਬਾੜ ਆਟ ੜ ਉਹਨੂੰ ਖੱਡਾ ਮਾਰ ਕੇ ਦੱਬ ਤੋਂ ਹਾਂਜੀ ਹਾਂਜੀ ਉਹ ਫਿਰ ਖਾ ਕਨਵਰਟ ਹੋ ਜਾਏਗੀ। ਜਿਵੇਂ ਹੁਣ ਓ ਪਰਾਲੀ ਵੇਖ ਲਓ ਸਾਰੀ ਗੱਲ ਛੱਡੋ ਇਹ ਲੋਕ ਪਰਾਲੀ ਜਲਾ ਦਿੰਦੇ ਨੇ ਇਹਨੂੰ ਆਹੀ ਖੱਡ ਟਾ ਮਾਰ ਕੇ ਦਬਦਣ ਆਪਣੇ ਆਪ ਡੀਕਪੋਜ ਹੋ ਕੇ ਸਭ ਕੁਛ ਉਹਦਾ ਖਾਦ ਬਣ ਜਾਏਗੀ, ਕੀੜੇ ਕੂੜੇ ਬਣ ਕੇ ਖਾਦ ਬਣ ਜਾਏਗੀ ਪਰ ਕਰੇ ਕੌਣ ਇੰਨਾ ਕੰਮ, ਅੱਜ -ਕੱਲ ਦੀ ਟਾਈਮ ਹੈਗਾ ਮਤਲਬ ਕਿ ਸਿੱਧਾ ਕੰਮ ਵੇਖਦੇ ਨੇ, ਮਤਲਬ ਕਿ ਸਿੱਧਾ ਕੰਮ ਹੋ ਜੇ। ਪੰਜ ਮਿੰਟੇ ਕੰਮ ਹੋ ਜੇ ਇਕਦਮ, ਉਹ ਮ
ਪੰਚੀ ਪੰ ਵਿਖਦੇ ਸਾਨੂੰ ਕਦੀ ਵਿੇਖਲ ਕਦੀ ਵਿਖਦਾ ਹੋ ਸਾਨੂੰ
ਪਰਾਲੀ ਜਿਹੜੀ ਚੱਲਦੀ ਹੈ ਸਾਰਾ ਦਿੱਲੀ ਧੂੰਆਂ ਜਾਂਦਾ ਸਭ ਤੋਂ ਜ਼ਿਆਦਾ ਇੰਡੀਆ ਦਾ ਪੋਲਿਊਟ ਏਰੀਆ ਦਿੱਲੀ ਹੈਗਾ ਓਦਰ ਤੇ ਸਾਹਮਣੇ ਬੰਦਾ ਖੜਾ ਨੀ ਵਿਖਦਾ।
ਉੱਥੇ ਪੋਲਿਊਸ਼ਨ ਬਹੁਤ ਜ਼ਿਆਦਾ ਨਾ ਪੋਲਿਊਸ਼ਨ ਵੀ ਬਹੁਤ ਜ਼ਿਆਦਾ ਨਾਲ ਪੋਲਿਊਸ਼ਨ ਵੀ ਬਹੁਤ ਜਿਹਦੇ ਨਾਲ ਅਰੇ ਏਸੀ ਲਗ ਕੇ ਤੇੇ ਜਮਦਾ ਏ ਹੀ ਹਲ ਹੈ ਬਿਲਕੁਲ, ਮਤਲਬ ਗ਼ਲਤ ਗੱਲ ਹੈ ਇਨੇ ਅੱ ਨਾ ਬਹੁਤ ਜ਼ਿਆਦਾ ਫੈਕਰੀਆਂ ਹ ਫੈਕਰੀਆਂ ਅੱਜ ਕੱਲ ਲਈਆਂ ਬਹੁਤ ਜ਼ਿਆਦਾ ਡਿਵੈਲਪ ਹੋਈਆਂ ਪਈਆਂ, ਬੰਦਿਆਂ ਨੂੰ ਅੱਜ -ਕੱਲ੍ਹ ਅੱਜ ਕਲ ਤੇ ਕੀ ਨਾਮ ਤੁਸੀਂ ਘਰ ਦੇ ਕੋਲ ਹੀ ਫੈਕਟਰੀਆਂ ਲਗੀਆਂ ਹੋਣ
ਸਹੀ ਗੱਲ
ਅਗਰ ਠੀਕ ਐ। ਅਗਰ ਬਾਤ ਕਰਨੀ ਹਨਾ ਜੀ। ਤੁਸੀਂ ਪੰਜ ਮਿੰਟ ਪਹਿਲੇ ਰੁਕ ਕੇ ਬਾਤ ਕਰ ਲਏ, ਉਸ ਕੇ ਬਾਅਦ ਬਾਤ ਕਰ ਲਿਓ ਕੀ ਨਾਮ ਅੱਜ ਕੱਲ ਅੱਜ ਕੱਲ ਜਿਵੇਂ ਤੁਸੀਂ ਦੇਖਿਆ ਹੋਣਾ ਹੈ ਕਿ ਨਾਮ ਪੋਲਿਊਸ਼ਨ ਕਿੰਨਾ ਵਧਿਆ ਪਿਆ। ਹਨਾ ਜੀ ਕਿੰਨਾ ਪੋਲਿਊਸ਼ਨ ਵਧਿਆ ਬਹੁਤਿਆਦਾ ਪੋਲਊਸ਼ਨ ਬਹੁਤ ਜ਼ਿਆਦਾ ਬੂਝਦਾ ਐਨਾ ਪੋਲਿਊਸ਼ਨ ਵਧਿਆ ਕਹਿਣ ਦੀ ਹੱਦ ਨਹੀਂ ਤੁਸੀਂ ਅੱਜ -ਕੱਲ੍ਹ ਉੱਥੇ ਹੋਰ ਵੀ, ਅੱਜ -ਕੱਲ੍ਹ ਰਹੇ ਹੁਣ ਅੱਜ -ਕੱਲ ਸਰਕਾਰ ਨੇ ਇਲੈਕ ਗੱ ਵੀ ਚਲਾ ਤੁਸੀਂ ਵਖਿਆ ਹਾ ਜੀ ਤੁਸੀਂ ਇਲੈਕਟ੍ਰਿਕ ਗੱਡੀਆਂ ਇਲੈਕਟ੍ਰਕ-ਇਲੈਕਟ੍ਰਿਕ ਗੱਡੀਆਂ ਚੱਲ ਚੁੱਕੀਆਂ ਹੈ।
ਬਿਲਕੁਲ ਸਹੀ ਗੱਲ ਹੈ ਜੀ।
ਇਲੈਕਟ੍ਰਿਕ ਗੱਡੀਆਂ ਦਾ ਵਿੱਚ ਫਾਇਦਾ ਵੀ ਨੁਕਸਾਨ ਵੀ ਏ ਅੱਗ ਲੱਗ ਜਾਂਦੀ ਉਹਨੂੰ ਜ਼ਿਆਦਾ
ਹਾਂਜੀ ਹਾਂਜੀ ਨੁਕਸਾਨ ਤੇ ਇੱਕ ਹੈ ਹੋ ਗਿਆ ਮਤਲਬ ਵੀ ਕੁਛ ਫ਼ਾਇਦੇ ਵੀ ਹੈ। ਮਤਲਬ ਕਿ ਬਿਜਲੀ-ਬਿਜਲੀ ਘੱਟ ਲੱਗਦੀ ਐ
ਬਿਜਲੀ ਬਿਜਲੀ ਦਾਈ ਲੱਗਦੀ ਐ ਪੈਟਰੋ ਪੈਟਰੋਲ ਦਾ ਬਚਾਅ ਹੁੰਦਾ ਬਸ
ਬਹੁਤ ਜਿਆਦਾ ਪੈਟਰੋਲਪ ਆਪਣੇ ਕੋਲ ਵੀ ਰੱਖੀ ਹੋਈ ਸੀ ਬੈਟਰੀ ਵਾਲ ਵਾਹ ਹੋ ਹੀ ਕੰਮ ਦੇ ਟਾਈਮ ਵਿੱਚ ਉਹਦਾ ਸਾਹ ਆਉਣਾ ਬੰਦ ਹੋ ਜਾਂਦੇ ਨੇ, ਉਹ ਕਹਿੰਦੇ ਬਸ। ਜਿਰ ਮੈਨੂੰ ਪਲੇਨ ਏਰੀਆ ਤੇ ਚਲਾਓ। ਆਪਣੇ ਇੱਧਰ ਲੋਕਲ ਹੈਗੇ ਨੇ ਖੱਡੇ-ਮੱਡੇ ਉਹ ਕਹਿੰਦੀ ਉਹਨੂੰ ਸਾਹ ਨੀ ਆਉਂਦਾ ਉਹਨੇ ਖੱਡੇ ਵੜਨਾ ਉਹਦਾ ਛੋਕਰ ਪਿੱਛੇ ਏ ਇੱਕ ਅਸੀ ਖੱਡਾ ਆਇਆ ਉਹ ਛੋਕਰ ਖੋਲ੍ਹ ਗਿਆ ਉਹਦਾ ਹੁਣ ਕੀ ਕਰੀਏ ਦੱਸੋ
ਹਾਂਜੀ ਸਰ ਕੰਪਨੀ ਅੱਗੇ ਲੱਗ ਜਾਂਦੀ।
ਹਾਂਜੀ, ਬਿਲਕੁਲ ਸਹੀ ਗੱਲ ਫੱਟਣ ਦਾ ਸਭ ਤੋਂ ਵੱਡੀ ਗੱਲ ਦੋ ਬੈਟਰੇ ਪਏ। ਕਦੇ ਵੀ ਫੜਟ ਸਕਦੇ ਨੇ ਅੱਜ ਕੱਲ ਤੁਸੀਂ ਫੋਨ ਹੀ ਵੇਖ ਲੋ ਫੋਨ ਤੇ ਫਟ ਜਾਂਦੇ ਨੇ ਬੈਟਰੀ ਨਹੀਂ ਫੜ ਸਕਦੇ
ਹੂੰ ਸਹੀ ਗੱਲ ਐ ਕੇ ਜਿੱਦਾਂ ਮਰਜੀ ਤੁ ਹੁਣ ਬੈਟਰੀ ਵਿੱਚ ਜਿੱਦੇ ਮਰਜੀ ਫਟ ਸਕਦੇ ਨੇ ਫਿਰ ਤਾਂ ਲੋਕੀ ਪੈਟਰੋਲ ਦੀ ਬੱਚਤ ਕਰਦੇ ਨੇ ਪਰ ਫੇਰ
ਹਾਂਜੀ।
ਜ਼ਿੰਦਗੀ ਦੇ ਖਿਲਵਾੜ ਤੇ ਨਹੀਂ ਕੱਢਦਾ
ਸਹੀ ਗੱਲ ਹੈ ਉਹ ਇਹ ਨਾ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰਦੇ
ਜੀ
ਹਨਾ ਜੀ, ਓਲ ਐਕਟਿਵਾ ਨੂੰ ਕਿੰਨੀਆਂ ਨੂੰ ਅੱਗ ਲੱਗ ਚੁੱਕ ਮੇਰੇ ਹਿਸਾਬ ਨਾਲ ਹਨਾ ਜੀ ਸਹੀ ਗੱਲ ਬਹੁਤ ਵਧੀਆ ਆਪਣੇ ਸੇਫਟੀ ਨਹੀ ਵੇਖਦੀ ਕੋਈ ਸਾਡੇ ਨੁਕਸਾਨ ਹੋ ਜਾਏਗਾ ਉਹ ਕਹਿੰਦੇ ਜਿੱਧਰੋਂ ਪੈਸੇ ਬਚ ਰਹੇ ਨਾ ਤਾਂ ਵੀ ਬਚਾ ਲੋੋ ਬਸ। ਅੱਗੇ ਬਿਲਡਿੰਗ ਖੜੀ ਕਰਾਂਗੇ ਆਣ ਵਾਲੇ ਟੈਮ ਚ। ਹੋਰ ਸਹੀ ਗੱਲ ਹੈ ਜੀ, ਹਾਂਜੀ ਤੁਸੀਂ ਵੇਖ ਲੋ ਅੱਜ ਕੱਲ੍ਹ ਤਾਂ ਬਹੁਤ ਮਾਹੌਲ, ਪੋਲਿਊਸ਼ਨ ਤਾਂ ਬਹੁਤ ਜ਼ਿਆਦਾ ਫੈਲੇ ਦਾ ਜਿਵੇਂ ਹ ਫਾਈਵ ਜੀ ਦੀ ਕਿਰਨਾਂ ਦੇ ਕਾਰਨ ਕੋਈ ਪੁਛੀ ਪੁਛੀ ਕੋਈ ਨਹੀਂ ਸਾਨੂੰ ਵਿਕਦਾ। ਹਨਾ ਜੀ ਬਸੀ ਹੋ ਕਿਤੇ ਸਾਨੂੰ ਬਹੁਤ ਘੱਟ ਰੇਅਰ ਵਗੈਰਾ ਵੀ ਦੇਣੇ ਮੇਰੇ ਹਿਸਾਬ ਨਾਲ ਹਨਾ ਜੀ। ਬਹੁਤ ਰੇਅਰ ਐ। ਰੇਅਰ ਹੀ ਹੋਣਗੀ ਤੈਨੂੰ ਵੇਖਣਗੇ ਨੀ ਤੇ ਵੈਸੇ ਤਾਂ ਵਿਖਦੀ ਹੀ ਨੀ ਮੇਰੇ ਹਿਸਾਬ ਨਾਲ।
ਸਹੀ ਗੱਲ ਏ।
ਅਰੇ ਮੈਂ ਇੱਧਰ ਪਿੱਛੇ ਜਾਂਦਾ ਸੀ ਨਾਨੀ ਘਰ ਕਿਸੇ ਟਾਈਮ ਮੈਂ ਜਦ ਜਾਂਦਾ ਸੀ ਨਾ ਤੇਰਵਾੜੀ ਸ਼ਹਿਰ ਹੈਗਾ ਆਸ ਪਾਸੇ ਹਰਿਆਣੇ। ਉੱਧਰ ਤੋਤੇ ਹੀ ਤੋਤੇ ਹੁੰਦੇ ਸੀ ਜਦ ਮੈਂ ਛੋਟਾ ਹੁੰਦਾ ਹੀ। ਅੱਜ ਮੈਂ ਜਾਣਾ ਇੱਕ ਤੋਤਾ ਵਿਕਦਾ ਦਵਾਰ ਤੇ ਇੱਕ ਦੋ ਤੋਤੇ ਬਸ ਤੁਸੀਂ ਇਹ ਜ਼ਿਆਦਾ ਟੈਮ ਹੀ ਨਾ ਲਾਓ ਜ਼ਿਆਦਾ ਪਿੱਛੇ ਜਾਓ ਹੀ ਨਾ ਆਪਣਾ ਹੀ ਵੇਖ ਲਓ।
ਸਹੀ ਗੱਲ ਐ।
ਐ ਸਿਸਟਮ ਸਭ ਇਹ ਸਭ ਲਾਪਰਵਾਹੀ ਦੇ ਕਾਰਨ ਇਹ ਸਰਕਾਰਾਂ ਸੜਕ ਬਨਾ ਰਹੀ ਹੈ ਜੰਗਲ ਕੱਟ ਰਹੀ ਸਭ ਤੋਂ ਵੱਡੀ ਗੱਲ ਜੋ ਸਭ ਤੋਂ ਮੇਨ ਚੀਜ਼ ਹੈ ਉਹ ਨਹੀਂ ਕੱਟਣੀ ਚਾਹੀਦੀ ਹੈ ਉਹਦੇ ਨਾਲ ਤੇ ਚਲੋ ਫਿਰ ਵੀ ਥੋੜਾ ਤੁਹਾਡਾ ਪੋਲਿਊਸ਼ਨ ਥੋੜਾ ਕੰਟਰੋਲ ਚ ਆਦਾ ਹੈ ਜਦ ਅਸੀਂ ਉਸ ਨੂੰ ਕੱਟ ਰਹੇ ਹਾਂ ਤੇ ਫੇਰ ਕੀ ਕਰ ਸਕਦੇ ਹਾਂ।
ਹਾਂ ਹਾਂ ਬਸ ਠੀਕ। ਹਾਂਜੀ ਸਹੀ ਗੱਲ ਹੈ ਵੈਸੇ ਤੁਸੀਂ ਜਿੰਨਾ ਵੀ ਪੋਲਿਊਸ਼ਨ ਤੇ ਬਹੁਤ ਜ਼ਿਆਦਾ ਵੱਧ ਰਿਹਾ ਮੇਰੇ ਸਾਬ ਵੀ ਵੇਖ ਰਿਹਾ ਅੱਜਕਲ ਇੰਨਾ ਪੋਲਊਸ਼ਨ ਵੱਧਦਾ ਜਾਂਦੀ। ਹੂੰ ਮਤਲਬ ਵੈਸੇ ਵੀ ਸਾਡੀ ਸਿਹਤ ਲਈ ਖ਼ਰਾਬ ਹੈ ਸਾਨੂੰ ਡਿਜ਼ਜ਼ ਜਿਵੇਂ ਤੁਸੀਂ ਕੁਚੜ ਪ ਕਚੜਾ ਪਿਆਵੇ ਉਹਦੇ ਨਾਲ ਕੀੜੇ ਮਕੌੜੇ ਚੱਲਦੇ ਨੇ ਉੱਤੇ।
ਹਾਂਜੀ ਹਾਂਜੀ ਹੁਣ ਤੁਸੀਂ ਸਾਰੀ ਗੱਲ ਛੱਡੋ ਆਪਣੀ ਸਾਰੀ ਗੱਲ ਛੱਡੋ ਅਗਰ ਤੁਸੀਂ ਮੋੜ ਤੱਕ ਵੀ ਜਾਣਾ ਨਾ ਤੁਸੀਂ ਐਕਟਿਵਾ ਚਾਹੋਗੇ ਯ ਤੁਸੀਂ ਮੋੜ ਤੱਕ ਵੀ ਜਾਣਾ ਉਸ ਉਹੀ ਤੇ ਕਾਰਨ ਐ। ਪੋਲਊਸ਼ਨ ਦਾ ਉਹ ਜਦ ਪੈਟਰੋਲ ਬਰਨ ਹੁੰਦਾ ਉਹ ਧੂੰਆਂ ਮਾਰਦਾ ਉਹ ਫਿਰ ਉੱਪਰ ਪਲਿਊ ਪਲਿਊਟ ਕਰਦਾ ਸਾਰਾ।
ਹਾਂਜੀ ਹਾਂਜੀ ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ।
ਤਾਂ ਹੀ ਅਗਰ ਐ ਈ ਅਗਰ ਸਰਕਾਰ ਵੀ ਚਾਹੇ ਨਾ ਅਗਰ ਇੱਕ ਇੱਕ ਪੇੜ ਰੋਜ਼ ਲਾਉਨਾ ਸਭ ਸਹੀ ਹੋ ਜਾਏਗਾ। ਹੁਣ ਜਪਾਨ ਵੇਖ ਲੋ ਜਪਾਨ ਇਥੇ ਕ ਫਲੱਡ ਤੂਫਾਨ ਨੂੰ ਬਚਾਉਣ ਲਈ ਨਾ ਕਿੰਨੇ ਕਰੋੜੋ ਮਤਲਬ ਕਿ ਪੇੜ ਪੌਦੇ ਲਾਏ ਹੋਏ ਨੇ। ਝੀਲ ਦੇ ਕਿਨਾਰੇ ਆ ਬਈ ਬਾੜ ਨਾ ਪਾਏ ਜਾਪਾਨ ਵਿੱਚ। ਟੈਕਨੋਲੋਜੀ ਹੈ ਨਾ ਆਪਣੇ ਇਧਰ ਟੈਕਨੋਲੋਜੀ ਨਾ ਹੈ ਸਭ ਤੋਂ ਵੱਡੀ ਗੱਲ।
ਹਾਂਜੀ ਸਹੀ ਗਲ ਐ। ਸਹੀ ਗੱਲ।
ਹਾਂਜੀ ਬਸ ਟੈ ਟੈਕਨੋਲੋਜੀ ਬਹੁਤ ਹੁੰਦੀ ਹੈ ਨਾ। ਬਸ ਜਿਵੇਂ ਹੁਣ ਤੁਸੀਂ ਜਿਵੇ ਜਿਵੇ ਪੂਲੇਸ਼ਨ ਜ਼ਿਆਦਾ ਵੱਧ ਰਹੀ ਹੈ ਜ਼ਿਆਦਾ ਪੋਲਿਊਸ਼ਨ ਜਿਆਦਾ ਵਧ ਰਿਹਾ ਸਾਡੇ ਇੱਥੇ ਤੇ ਬਹੁਤ ਜ਼ਿਆਦਾ ਪੋਲਿਊਸ਼ਨ ਵਧ ਰਿਹਾ ਮੇਰੇ ਹਿਸਾਬ ਨਾਲ ਹਨਾ ਜੀ।
ਹਾਂਜੀ ਆਪਣੇ ਹਿਸਾਬ ਨਾਲ ਇੱਧਰ ਪੇੜ ਪੌਦੇ ਵੀ ਲਾਈਏ ਨਾ ਇੱਕ ਅੱਧਾ ਰੋਜ਼ ਤਾਂ ਵੀ ਸਭ ਸਹੀ ਹੋ ਜਾਏਗਾ ਪਰ ਕੌਣ ਕਰੇ ਇਨਾ ਕਸ਼ਟ ਕੌਣ ਕਰੇ ਕੋਈ ਕਰਕੇ ਰਾਜ਼ੀ ਨਹੀਂ ਹੈ।
ਹਾਂਜੀ ਹਾਂਜੀ ਚਲੋ।
ਚੰਗਾ ਜੀ ਚੰਗਾ ਫਿਰ ਹਾਂਜੀ ਹਾਂਜੀ ਪੋਲਿਊਸ਼ਨ ਦੇ ਬਾਰੇ ਪੁਛਣਾ ਹਾਂਜੀ ਠੀਕ ਸਤਿ ਸ਼੍ਰੀ ਅਕਾਲ ਜੀ।